ਐ, ਹੈਲੋ ਹਾ ਹਾਂਜੀ ਸਤਿ ਸ਼੍ਰੀ ਅਕਾਲ
ਹਾਂਜੀ, ਸਤਿ ਸ੍ਰੀ ਅਕਾਲ, ਹੋਰ ਠੀਕ ਹੋ।
ਹਾਂਜੀ, ਵਧੀਆ।
ਹੋਰ ਕੀ ਕਰ ਰਹੇ ਸੀ।
ਸੁਣਾਓ, ਕਿਸ ਤਰ੍ਹਾਂ ਯਾਦ ਕੀਤਾ ਕੁਛ ਨਿ ਬਸ, ਬੱਚਿਆਂ ਨਾਲ ਲੱਗੇ ਦੇਆ।
ਅੱਛਾ ਅੱ ਅੱਛਾ, ਬਸ ਮੈਂ ਵੀ ਕੁਛ ਨੀ ਮੈਨੂੰ ਥੋੜਾ ਸਾ, ਕੰਮ ਸੀ ਤੇ ਮੈਂ ਕਿਹਾ ਚਲੋ ਤੁਹਾਨੂੰ ਮੈਂ ਫੋਨ ਮਿਲਾ ਕੇ ਪੁੱਛਾਂ ਤੇ ਉਹ ਮੈਂ ਪੁੱਛ ਰਹੀ ਸੀ ਕਿ ਨਾ ਉਹ ਤੁਸੀਂ ਤੇਲ ਕਿੱਦਾਂ ਬਣਾਇਆ ਸੀ?
ਤੇਲ ਤੇ ਹੁਣੇ ਦੱਸਿਆ ਸੀ ਨਾ, ਤੁਹਾਨੂੰ।
ਨਹੀਂ-ਨਹੀਂ, ਉਹ ਸਿਰ ਦਾ ਤੇਲ ਦੱਸ ਦੱਸਿਆ ਸੀ, ਨਾ ਉਹ ਤੁਸੀਂ ਮਤਲਬ ਮੈਨੂੰ ਪਤਾ ਨੀ, ਦੱਸਿਆ ਸੀ ਉਹ ਪੈਰ ਪੀੜ ਵਗੈਰਾ ਹੁੰਦੇ ਨੇ, ਤੇ ਉਹ ਗਰਮ ਤੇਲ ਕੋਈ ਬਣਾਉਂਦੇ, ਉਹ ਉਹਦੇ ਨਾਲ ਮਾਲਿਸ਼ ਕਰੋ ਪੈਰਾਂ ਦੀ ਉਹ ਨਾ ਮੇਰੀ ਕੁੜੀ ਦੇ ਪਤਾ ਨੀਆਂ ਹਾਈਟ ਵਗੈਰਾ ਕੱਢ ਰਹੀ ਹੈ, ਤੇ ਉਹਦੇ ਪੈਰ ਪੀੜ ਹੁੰਦੇ ਨੇ ਬੜੇ।
ਗਰਮ ਤੇਲ ਤੇ ਅਸੀਂ ਗੋ ਬਣਵਾਨੇ ਹਾਂ ਕਿਸੇ ਕੋਲੋਂ। ਸਾਡੀ ਭੂਆ ਦਾ ਮੁੰਡਾ ਬਣਾਨਂਦਾ। ਉਹਦੇ ਕੋਲ ਲਿਆਦੇ ਹਾਂ।
ਅੱਛਾ। ਅੱਛਾ, ਉੱਥੋਂ ਲਿਆਦੇ ਉਹ ਠੀਕ ਹੈ ਤੇ ਫੇਿਰ ਵੈਸੇ ਮੈਨੂੰ ਅਗਰ ਜਿੱਦਾਂ ਚਾਹੀਦਾ ਹੋਏ
ਇਹ ਜਵਇਨ ਪਾਾਲ ਲਓ, ਸਰ੍ਹੋਂ ਦੇ ਤੇਲ 'ਚ ਜਵਾਵਇਨ ਕੜ੍ਹ ਲੋ।
ਅੱਛਾ-ਅੱਛਾ-ਅੱਛਾ ਉਹ ਪਤਾ ਨੀ ਇੱਕ ਵਾਰੀ ਮੈਂ ਤੁਹਾਡੇ ਕਲ ਜਰਾ ਜ ਲੈ ਕੇ ਆਈ ਸੀ ਲਾਲ ਰੰਗ ਦਾ ਕੋਈ ਤੇਲ ਹੈਗਾ ਸੀ। ਤੇ ਖੁਸ਼ਬੂ ਵੀ ਬੜੀ ਉਹ ਆ ਰਹੀ ਸੀ। ਤੇ ਮੈਂ ਕਿਹਾ, ਚਲੋ ਮੈਂ ਪੁੱਛਾਂ ਤੁਹਾਨੂੰ?
ਲਿਆਣੇ ਆ, ਸਾਡੇ ਰਿਸ਼ਤੇਦਾਰ ਬਣਾਉਂਦੇ ਨੇ।
ਅੱਛਾ, ਤੇ ਫੇਰ ਇੱਕ ਕੰਮ ਕਰਨਾ ਨਾ ਮੇਰਾ ਵੀ ਮਤਲਬ ਕਿ ਉਹ ਅੱਛਾ ਲੱਗਿਆ ਸੀ ਵੈਸੇ ਤੇ ਥੋੜਾ ਸ ਮੈਂ ਕਿਹਾ ਸ਼ਾਇਦ ਤੁਸੀਂ ਬਣਾਉਂਦੇ ਹੋ, ਤੇ ਮੈਂ ਪੁੱਛ ਲਾ। ਵਰਨਾ ਮੈਂ ਘਰ ਬਣਾ ਲੈਂਦੀ ਆ। ਪਰ ਚਲੋ, ਕੋਈ ਨਹੀਂ ਤੁਸੀਂ ਇਕ ਕੰਮ ਕਰਨਾ ਮੈਨੂੰ ਮੈਂ ਮਤਲਬ ਕੇ ਨਾ ਮੈਂ ਕਿੰਨਾ ਕੁ ਮਿਲਦਾ ਹੈ? ਮਤਲਬ ਕਿ ਅੱਧਾ ਕਿੱਲੋ ਜਿੰਨਾ।
ਦੋ ਸੋ ਰੁਪਏ ਦੀ ਦਿੰਦੇ ਸੀਗੀ। ਪਤਾ ਨੀ ਤਿੰਨ ਸੌ ਰੁਪਏ ਦੀ ਦਿੰਦੇ ਨੇ। ਸੀਸੀ ਛੋਟੀ ਜੀ
ਅੱਛਾ-ਅੱਛਾ ਤੇ ਕੋਈ ਨੀ ਤੁਸੀਂ ਨਾ ਸ਼ੀਸ਼ੀ ਮੇਰੀ ਜਦ ਵੀ, ਤੁਹਾਡਾ ਅਗਰ ਉੱਥੇ ਚੱਕਰ ਲੱਗਦਾ ਏ। ਉਹ ਆਉਂਦੇ ਨੇ ਤੁਹਾਡੇ ਘਰ ਤੇ ਮੇਰੀ ਇਕ ਸ਼ੀਸ਼ੀ ਮੰਗਵਾ ਲੈਣਾ ਠੀਕ ਹੈ ਨਾ, ਤੇ ਉਹ ਕਿਉਂਕਿ ਕਿ ਨਾ ਮੈਂ ਕਿਹਾ ਉਹ ਰਾਤੀ ਸੋਣ ਵੇਲੇ ਤੁਸੀ ਮਾਲਿਸ਼ ਕਰ ਤੇ ਸੋ-ਸੋ ਜਾਏਗੀ, ਤੇ ਫੇਿਰ ਸਕੂਲ ਜਾਣ ਵੇਲੇ ਫੇਰ ਰੋਣ ਲੱਗ ਜਾਂਦੀ ਏ। ਹਾਂਜੀ, ਉਹ ਨਾ ਹਾਈਟ ਵਗੈਰਾ ਕੱਦਦੇ ਆਪਣੇ ਨਾ ਤੇ ਸ਼ਾਇਦ ਤਾਂ ਪੈਰ ਪੀੜ ਹੁੰਦੇ ਨੇ।
ਬੱਚਿਆਂ, ਦੀ ਛੋਟੇ ਬੱਚੇ ਦੀ।
ਹਾਂਜੀ, ਤਦੇ ਕਰਕੇ ਹਾਂ ਉਹੀ ਉਹ ਵੈਸੇ ਫਿਰ ਤੇ ਅੱਜਕਲ ਉਹ ਵੀ ਆਉਂਦੀਆਂ ਨੇ ਕੈਲਸ਼ੀਅਮ ਦੀ ਗੋਲੀਆਂ ਵਗੈਰਾ
ਉਹ ਨੀ ਖਦੇ ਬੱਚੇ ਅਜ-ਕੱਲ ਪਹਲੇ ਖਾਂਦੇ ਸੀ ਹੁਣ ਬੱਚੇ ਨੀ ਖਦੇ ਹਾਂ।
ਲੈ ਕੇ ਆਏ ਦੇ ਆਾਂ ਬਸ ਇੱਕ ਚਮ ਚਮਚ ਪੀਤਾ ਹੈ ਉਸ ਸਵਾਦ ਨੀ, ਇਹਨੂੰ ਖਰਾ ਲੱਗਿਆ।
ਹਾਂ, ਸਾਡੇ ਆਪ ਬੱਚੇ ਨਹੀਂ ਪੀਂਦੇ। ਦੇ ਵੇਲ
ਹਾਂ, ਇਹ ਬਸ ਐਸੀ ਦੀ ਐਸੀ ਪਈ ਦੀ ਹਾਂਜੀ ਉਓਹੀ ਸਗੋਂ ਹੁਣੇ ਪਿੱਛੇ ਮਹੀਨੇ ਕੋਲ ਪਹਿਲੇ ਇਹਨਾਂ ਦੀ ਦੋਸਤ ਦੀ ਕੁੜੀ ਆਈ ਦੀ ਸੀ, ਉਹ ਤੇ ਸਵੇਰੇ ਵੀ ਤੇ ਸ਼ਾਮੀ ਵੀ ਵਿਟੈਾਮਿਨ ਦੀ ਗੋਲੀ ਯਾ ਆਯੁਰਵੇਦ ਦੀ ਗੋਲੀਆਂ ਐਵੇਂ ਖਾਂਦੇ ਨੇ ਬੱਚੇ। ਹੋ ਗੁਣ ਤੋਂ ਹਾਂਜੀ ਹਾਂ ਕੁੜੀ ਤੋਂ ਹਲੇ ਛੋਟੀ ਹੈਗੀ ਔਰ ਇੰਨੀ ਵੱਡੀ ਲੱਗਦੀ ਹੈ ਉਹ।
ਹੂੰ। ਸਾਡੇ ਬੱਚੇ ਹੈ ਉਹ ਨੀ ਨਾ। ਖਾਂਦੇ ਹੋਣੇ, ਹਰੀ ਸਬਜ਼ੀਆਂ ਚੈਰੇ ਨਾਲ ਵੀ ਫ਼ਰਕ ਪੈਂਦਾ ਹੈ ਨਾ
ਹਾਂਜੀ, ਉਹੀ ਉਹ ਵੀ ਖੈਰ ਕਹ ਕਹਿੰਦੇ ਸੀ, ਹੁਣ ਪਤਾ ਨੀ ਉਹ ਦੁੱਧ ਵਗੈਰਾ ਨਹੀਂ ਪੀਂਦੀ ਪਰ ਪਤਾ ਨੀ ਪੀਂਦੇ ਹੁਣ ਤੇ ਨਹੀ।
ਹਾਂ ਪੀਂਦੇ ਹੈ ਬੱਚੇ ਅੱਜ ਕੱਲ੍ਹ ਦੂਜਿਆਂ ਦੇ ਘਰ ਨੀ ਨਾ ਬੱਚਿਆਂ ਨੂੰ ਦੁੱਧ ਪਿਆਂਦੇ ਲੋਕੀ ਨਜ਼ਰ ਨਾ ਲੱਗ ਜਾਏ
ਹਾਂ ਤੇ ਤਦ ਕਰ ਫਿਰ ਮੈਂ ਕਿਹਾ ਚਲੋ ਕੋਈ ਨੀ ਤੇ ਇਹਨੂੰ ਮੈਂ ਫਿਰ ਕਿਹਾ ਸੀ ਮੈਂ ਕਿਹਾ ਤੂੰ ਖਾਏਂਗੀ ਮੈਂ ਤੇਰੇ ਵਸੇ ਮੰਗਵਾ ਦਿੰਦੀ ਆ ਤੇ ਹੱਡੀਆਂ ਪੀੜ ਨੀ ਹੋਏਗੀ ਤੇ ਉਹ ਗੋਲੀਆਂ ਵੀ ਲਿਆਈਆਂ ਸੀ ਇੱਕ ਵਾਰੀ ਸ਼ਾਇਦ ਖਾਧੀ ਸੀ ਇਹਨੇ
ਜੀ ਅੱਜ ਕੱਲ੍ਹ ਦੇ ਬੱਚੇ ਨਹੀਂ ਖਾਂਦੇ ਨੇ ਦਵਾਈਆ ਦੀਆਂ ਦਵਾਈਆਂ ਪੀਣ ਵਾਲੇ ਵੀ ਜਬਰਦਸ਼ਤ ਪਿਆ ਨੀ ਪੈਂਦੀ ਬੱਚੀ
ਹਾਂਜੀ ਉਹ ਫਿਰ ਹੱਡੀਆਂ ਨੂੰ ਕੈਲਸ਼ੀਅਮ ਦੀ ਕਮੀ ਮਹਸ ਮਹਿਸੂਸ ਹੁੰਦੀ ਏ ਨਾ ਫਿਰ ਮੈਂ ਕਿਹਾ ਸ਼ਾਇਦ ਤਾਂ ਦਰਦ ਵਗੈਰਾ ਹੁੰਦੇ ਹੋਣੇ ਦੁੱਧ ਬੜੀ ਮੁਸ਼ਕਿਲ ਨਾਲ ਪਿਆਂਦੇ ਆ ਨਾ ਮੂੰਹ ਅੱਡ ਕੇ ਤੇ ਦੁੱਧ ਪੀਂਦੀ ਹੈ ਹਾਂ ਤੇ ਫਿਰ ਮੈਂ ਕਿਹਾ
ਨੂੰ ਜ਼ਿਆਦਾ
ਹਾਂ ਹਰੀ ਸ ਥੋੜੇ ਡਰਾਮੇ ਤੇ ਕਰਦੀ ਹੈ। ਲੇਕਿਨ ਫੇਰ ਵੀ ਬੋਲ ਡਾਂਟ ਡੂਟ ਕੇ ਖੁਆ ਦਿੰਨੇ ਆ ਜੋ ਵੀ ਹਾਂ ਤੇ ਮੈਂ ਉਹੀ ਮੈਂ ਕਿਹਾ ਚਲੋ ਪੁੱਛਦੀ ਹਾਂ ਬਾਕੀ ਦੁੱਧ ਵਗੈਰਾ ਮੈਨੂੰ ਕਿਆ ਪੀਣਾ ਸ਼ੁਰੂ ਕਰ ਲੈ ਬਸ ਤੇ ਪੀਂਦੀ ਨੀ ਐ-
ਅੱਜ ਕੱਲ੍ਹ ਬੱਚੇ ਸੁਣਦੇ ਨੇ ਮਾਂ ਪਿਓ ਦੀ
ਹਾਂ ਉਹ ਹਾਂ ਫੋਨ ਟੀ ਵੀ, ਫੋਨ ਟੀ ਵੀ ਹੁਣ ਬਸ ਐ ਕੁਛ ਹਾਂ, ਉਹੀ ਨਾ ਛੁ ਛੁੱਟੀਆਂ ਹੁਣ ਪਈਆਂ ਸੀ ਤੇ ਬਸ ਥੋੜੇ ਟਾਈਮ ਤੋਂ ਮੈਂ ਕਿਹਾ ਸੀ ਮੈਂ ਕਿਹਾ ਚਲੋ ਸ਼ਾਮ ਵੇਲੇ ਪਾਰਕ ਵਗੈਰਾ ਲੈ ਜਾਗੀ ਕਿ ਬੱਚ ਬਚਾ ਖੇਡ ਕੇ ਆਏ ਤੇ ਸ਼ਾਇਦ ਥੱਕ ਜਾ ਤੇ ਭੁੱਖ ਲੱਗੇ ਤੇ ਸ਼ਾਇਦ ਫੇਰ ਪੀ ਲਏ, ਯਾ ਖਾ ਲੈ ਤੇ ਉਹ ਵੀ ਬਸ ਹੁਣ ਸ਼ੁਰੂ ਕੀਤਾ ਦੇਖ ਕੋਣ
ਕਿਥੇ ਹਾਂ ਬੱਚੇ ਸੁਣਦੇ ਕਿੱਥੇ ਨੇ ਬਿਲਕੁਲ ਹੀ ਬੱਚੇ ਇਸ ਤਰ੍ਹਾਂ ਹੋਏ ਦੇ ਨੇ ਸਮਝਦਾ ਹੀ ਨਹੀਂ ਵੱਡਿਆਂ ਨੂੰ
ਹਾਂ, ਉਹੀ ਨਾ ਹਾਂਜੀ ਵੈਸੇ ਤੁਹਾਡੇ ਤੁਹਾਡੇ ਕੀ ਕਰਦੇ ਨੇ ਪੋਤਾ, ਪੋਤੀ
ਹਾਂ, ਬਸ ਲੱਗੇ ਹੋਣੇ ਨੇ ਸੈ਼ਤਾਨੀਆਂ ਕਰਨ
ਅੱਛਾ ਅੱਛਾ ਹਾਂ, ਉਹੀ ਤੇ ਆ ਆਵਾਜ਼ਾਂ ਤੇ ਆਉਂਦੀਆਂ ਪਈਆਂ ਨੇ ਪਿੱਛੋਂ ਲੱਗਦਾ ਬੜਾ ਹੀ ਸ਼ੋਰ ਕੱਟਦੇ ਪਏ, ਨੇ ਹਾਂਜੀ ਓਹੀ ਤੰਗ ਕਰਦੇ ਨੇ ਲੋਕੀ ਬੱਚੇ ਨਾ ਬੜਾ
ਫ਼ੋਨ ਆ ਜਾਏ, ਸਰਾਂਦੀ ਆ ਜਾਣਗੇ ਰੋਲਾ ਪਾਉਣਗੇ ਜਾਨ ਬਜ ਕੇ ਜਾਂ, ਫੋਨ ਹੱਥੋਂ ਖੋਲ ਲੈਣਗੇ ਇਹੳ, ਕੰਮ ਕਰਦੇ ਨੇ ਬੱਚੇ ਤਾਂ
ਹਾਂ ਇਹ ਨੂੰ ਪਤਾ ਹੈ ਨਾ ਪਰੇਸ਼ਾਨ ਕਰ ਰਹੇ ਨੇ ਤੰਗ, ਬਸ ਛੁੱਟੀਆਂ ਹੁਣ ਐ ਵੀ ਨਿਕਲਣੀਆਂ ਨੇ ਇਹਨਾਂ ਤੇ ਨਾਲ ਤੇ, ਆਹ ਤੰਗ ਕਰਨਗੇ ਸਗੋਂ ਸ ਸਕੂਲ ਜਾਂਦੇ ਨੇ ਇੱਕ ਸ਼ਡਿਊਲ ਬਣਿਆ ਹੁੰਦਾ, ਸਕੂਲੋਂ ਆ, ਸਕੂਲ ਜਾਣਾ, ਆਉਣਾ ਰੋਟੀ ਖਾਣੀ ਜਾਣਾ ਉੱਠਣਾ ਕੰਮ ਕਰਨਾ ਖ ਤਮ ਦਿਨ
ਘਰ ਦਾ ਹੀ ਨੀ ਸ਼ੈਡਿਊਲ ਬਨ ਪਾਏਗਾ, ਬੱਚਿਆਂ ਦਾ ਕਿਸੇ ਦੇ ਘਰ ਵੀ ਨੀ ਲੈ ਕੇ ਜਾ ਸਕਦੇ ਗਰਮੀ ਦੀ ਵਾਰ ਹੈ
ਆਰੇ, ਬੜੀ ਗੰਦੀ ਗਰਮੀ ਹਾਂ ਹਾਂ ਹਾਂ, ਉਹ ਨਾਲੇ ਗਰਮੀ ਵੀ ਇਨੀ ਫੇਰ ਨਾਲੇ ਫੇਰ ਕਿਸੀ ਦੇ ਘਰ ਫੇਰ, ਸਾਡੇ ਬੱਚੇ ਦੇ ਆਪ ਏ ਸੀ ਬਗੈਰ ਰਹਿੰਦ ਦੇ ਨੀ ਹੈ, ਉਹਨਾਂ ਨੂੰ ਬੜੀ ਗੰਦੀ ਆਦਤਾਂ ਪੈਂਦੀਆਂ ਨੇ ਉਹੀਨਾਂ ਥੋਂਦੀ ਘਰ ਹੋ ਜਾਓ, ਸਕੂਲੇ ਏਸੀ ਸਕੂਲ ਸਕੂਲੇ ਆਓ ਸਕੂਲ ਬੱਸ ਚ ਏ ਸੀ, ਸਕੂਲ ਬੱਸ ਚ ਘਰ ਆਓ, ਘਰ ਏ ਸੀ, ਕਿਤੇ ਘੁੰਮਣ ਜਾਓ ਤੇ, ਕਾਰ ਚ ਏ ਸੀ ਕਿਤੇ ਹਾਂ ਮੋਲ ਚ ਜਾਓ, ਤੇ ਮੋਲ ਚ, ਏ ਸੀ ਰੈਸਟ ਰੈਸੋਰੈਂਟ ਜਾਓ ਤਾਂ ਰੈਸ ਟੋਰੈਂਟ
ਬਸ ਸੜਕਾਂ ਤੇ ਹੋਰ ਏਸੀ ਲੱਗ ਜਾਣ, ਰੱਬ ਦੇ
ਤੇ, ਏਸੀ ਵਾਲੀ ਬੱਸਾਂ ਚਲਦੀਆਂ ਪਈਆਂ ਨੇ ਕਿਤੇ ਦੂਰ, ਛੋਟੀ ਮੋਟੀ ਮਾੜੀ ਮੋਟੀ ਜਗ੍ਹਾ ਵੀ ਜਾਣਾ ਤੇ, ਏ ਸੀ ਬੱਸ ਚ ਲੋਕੀ ਜਾਂਦੇ ਨੇ ਤੇ ਉਹ ਉਸ ਚ ਵੀ ਮਤਲਬ ਕਿ ਪਰੇਸ਼ਾਨੀ ਨਹੀ ਆਂਦੀ
ਹਾਂ
ਹਾਂਹੀ ਹਾਂਜੀ ਉ ਓਹੀ ਤਾਂ ਹੀ ਕਰਕੇ ਬਸ ਕੁਛ ਕੁਛ ਨੀ ਹੈ, ਹੁਣ ਕੰਮ ਲਾਈ ਰੱਖਣਗੇ ਪੂਰੀ ਛੁੱਟੀਆਂ ਕਦੀ ਇਹ ਬਣਾਦੇ ਕਦੀ ਉਹ ਕਰਦੇ ਕਦੀ ਉਹ ਕੰਮ ਕਰਦੇ ਬਸ ਐਵੇਂ ਛੁੱਟੀਆਂ ਨਿਕਲਣੀ ਸਕੂਲ ਬਸ ਹੋਲੀਡੇ ਵਰਕ ਦਾ ਇੰਤਜ਼ਾਰ ਕਰ ਰਹੀ ਹਾਂ ਕਹਿ ਰਹੇ ਸੀ ਕਹਿੰਦੇ ਕਿ ਅਸੀਂ ਤੁਹਾਨੂੰ ਹਫ਼ਤੇ ਤੱਕ ਦੇ ਦਾਂਗੇ ਬਸ ਉਹ ਇੰਤਜ਼ਾਰ ਕਰ ਰਹੀ ਹ ਮੈਂ ਹੁਣ ਮੈਂ ਮੈਂ ਸਗੋਂ ਪੇਕੇ ਵੀ ਜਾਣਾ ਸੀ। ਤੇ ਕ ਲੇਟ ਹੀ ਟਿਕਟ ਕਰਾਈ ਸੀ ਕਿ ਹੋਲੀਡੇ ਕੰਮ ਲੈ ਲਾ ਤੇ ਹੁਣ ਹਲੇ ਕੰਮ ਮਿਲਿਆ ਨੀ ਕੀ ਏ ਹਜੇ ਤੱਕ ਤੇ ਤੇ ਹੁਣ ਮੈਨੂੰ ਇਹੀ ਹੈ ਕਿ ਬਈ ਜਾਣ ਵੇ ਕਿਤੇ ਉੱਥੇ ਚਲੀ ਜਾਵਾਂ ਫੇਰ ਮਗਰੋਂ ਕੰਮ ਆਏ ਫਿਰ ਲੈਣ ਵੀ ਕਿਸ ਤਰ੍ਹਾਂ ਹਾਂ ਉਹੀ ਨਾ ਫਿਰ ਲੈਣ ਵੀ ਨਹੀਂ ਜਾ ਸਕਦੇ ਹੋਰ ਦੂਰ ਵੀ ਹੈਗਾ ਨਾ ਫਿਰ ਘੱਟ ਤੋਂ ਘੱਟ ਪੰਦਰਾਂ ਵੀਹ ਦਿਨ ਤੇ ਲਾਈਏ
ਹਾਂ ਸਕੂਲੋਂ ਲੈਣ ਜਾਣਾ ਪਏਗਾ
ਕੀ ਪੱਤਾ ਫੋਨ ਚ ਪਾਉਂਦੇ ਅਰੇ, ਉਹ ਕੁੜੀ ਦਾ ਸਕੂਲ ਥੋੜਾ ਮੈਨੂੰ ਸਮਝ ਨੀ ਆਉਂਦਾ ਉਹ ਅਜੀਬੋ ਗਰੀਬੀ ਕੰਮ ਕਰਾਉਂਦੇ ਨੇ ਵਰਨਾ ਤੇ ਕਾਫੀ ਸਕੂਲਾਂ ਚ ਤੇ ਕੀ ਕਰਦੇ ਨੇ ਜਦੋਂ ਲਾਸਟ ਡੇ ਹੁੰਦਾ ਨਾ ਤੇ ਨਾਲ ਹੀ ਹੋਲੀ ਡੇ ਵਰਕ ਤੇ ਦਿੰਦੇ
ਹਾਂ ਹਾਂ ਸਭ ਜਗ੍ਹਾ ਇਵੇਂ ਹੀ ਹੁੰਦਾ
ਇਹਨਾਂ ਨੇ ਦਿੱਤਾ ਹੀ ਨਹੀਂ
ਨਾ ਹੀ ਦੇਨ ਤੇ ਖਰਾ ਹਾਂ, ਬਿਲਕੁਲ ਹੀ ਫਿਰ ਮੈਡਮ ਹੀ ਮੈਂ ਹੋਰ
ਓਹੀ ਮੈਂ ਕਿਹਾ ਚਲੋ ਕੋਈ ਨੀ ਦੇਖਦੇ ਆ ਨੀ ਤੇ ਫੇਰ ਗੱਲ ਕਰ ਲਾਂਗੇ ਫੇਰ ਥੋੜੀ ਵਾਪਸਸੀ ਦੀ ਟਿਕਟ ਥੋੜ੍ਹੀ ਜਲਦੀ ਕਰਾ ਕੇ ਤੇ ਕੰਮ ਖਤਮ ਫੇਰ ਕੰਮ
ਹੈਲੋ, ਹੈਲੋ ਹੈਲੋ ਹਾਂਜੀ ਹੈਲੋ ਹੈਲੋ ਹੈਲੋ
ਜੀ ਆਈ ਆਵਾਜ਼
ਹੁਣ ਆਈ ਆਵਾਜ਼
ਅਰੇ, ਪਤਾ ਨੀ ਨੈਟਵਰਕ ਹਾਂ ਇਹ ਨੈਟਵਰਕ ਕਈ ਪਤਾ ਨੀ ਏ। ਹੁੰਦੇ ਨੇ ਥੋੜੇ ਬਹੁਤ ਜੇ ਨਾ ਤੇ ਮੈਨੂੰ ਆਈ ਮੈਂ ਨੈਟਵਰਕ ਇਸ਼ੂ ਸ਼ਾਇਦ ਹੋਏਗਾ ਨਾ ਤਾਂ ਆਵਾਜ਼ ਵਿੱਚੋਂ ਵਿੱਚੋਂ ਕੱਟ ਜਾਂਦੀ ਹੈ
ਹਾਂ ਹਾਂ ਹਾਂਜੀ।
ਹਾਂ ਓਹੀ ਤੇ ਕੋਈ ਨੀ ਮੈਂ ਮੈਂ ਮੈਂ ਆ ਪੂਛਾ ਤੇ ਹੁਣ ਕੋਈ ਨੀ ਮੈਂ ਇੱਕ ਸਾਡੇ ਹੈ ਪੜੋਸ ਚ ਮੈਂ ਉਹਨਾਂ ਕੋਲ ਵੀ ਪੁੱਛ ਕੇ ਵੇਖ ਲਾਂਗੀ, ਵੈਸੇ ਤੁਸੀਂ ਕਦ ਤੱਕ ਮੰਗਵਾ ਦੋਗੇ ਮੈਨੂੰ
ਹਫ਼ਤਾ ਦੱਸ ਦਿਨ ਤੇ ਲੱਗ ਜਾਣਗੇ, ਕੋਈ ਆਏ ਜਾਏਗਾ ਤੇ ਫ਼ੋਨ ਕਰ ਦਾਂਗੀ।
ਚਲੋ ਹਫ਼ਤਾ ਦਸ ਦਿਨ ਫੇਰ ਤੇ ਚਲੋ ਫੇਰ ਤੇ ਮਹੀਨੇ ਬਾਅਦ ਹੀ ਫੇਰ ਮੇਰਾ ਹੋਏ ਗਾ ਮੈਂ ਕਿਹਾ ਅਗਰ ਦੋ ਚਾਰ ਦਿਨ ਚ ਆ ਜਾਂਦਾ ਫਿਰ ਮੈਂ ਲੈ ਲੈਂਦੀ ਆ ਵਰਨਾ, ਫੇਰ ਮੈਂ ਪੇਕਿਓ ਆਵਾਂਗੀ ਨਾ ਤੇ ਫੇਰ ਫੇਰ ਮੈਂ ਲਾ ਲਵਾਂਗੀ ਤੁਸੀਂ ਨਈ ਫਿਰ ਫੋਨ ਵਗੈਰਾ ਕਰਦੇ ਨਾ ਨਹੀਂ ਆ ਤੁਸੀਂ ਘਰ ਹੀ ਆ ਜਾਣਾ ਜਾਂ ਕੋਈ ਨੀ ਜਿੱਦਾਂ ਤੁਹਾਨੂੰ ਸਹੀ ਲੱਗਗੇ ਤੁਸੀਂ ਮੈਨੂੰ ਦੱਸ ਦੇਣਾ। ਫਿਰ ਮੈਂ ਭਾਵੇਂ ਲੈਣ ਆ ਜਾਵਾਂਗੀ ਜਾਂ ਕੀ ਕਹਿੰਦੇ ਨੇ ਲੈ ਜਾਂਗੀ ਦੇ ਜਾਣਾ ਤੁਸੀਂ ਹਨਾ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ। ਜ ਉਹੀ ਏ ਉਹ ਫੇਿਰ ਬੱਚੇ ਵੀ ਮਿਲ ਲੈਣਗੇ ਤੇ ਚਲੋ ਹਲੇੇ ਤੇ ਨੀ ਖੈਰ ਤੇ ਬਾਕੀ ਮੈਂ ਲਗਾਵਾਂਗੀ ਚੱਕਰ ਤੇ
ਹਾਂ ਹਾਂ ਜ਼ਰੂਰ।
ਠੀਕ ਹੈ ਠੀਕ ਹੈ। ਚਲੋ ਠੀਕ ਹੈ ਹਨਾ। ਓਕੇ ਜੀ। ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਠੀਕ ਹੈ। ਓਕੇ। ਸਤਿ ਸ੍ਰੀ ਅਕਾਲ
ਭਗਵਾਨ